ਹੈਲੋ ਸਤਿ ਸ਼੍ਰੀ ਅਕਾਲ- ਸਤਿ ਸ਼੍ਰੀ ਅਕਾਲ। ਵਧੀਆ ਵੀਰੇ ਵਧੀਆ ਹੈਲੋ।
ਕੀ ਕਰ ਰਹੇ ਹੋ ਠੀਕ ਏ।
ਹਾਂਜੀ- ਹਾਂਜੀ ਸਭ ਵਧੀਆ।
ਹੋਰ ਸੁਣਾਓ।
ਵਧੀਆ ਵਧੀਆ ਵੀਰ, 'ਤੁਹਾਡੇ ਨਾਲ ਇਕ ਗੱਲ ਕਰਨ ਚਾਹੁੰਦਾ ਸੀ ਐਜੂਕੇਸ਼ਨ ਦੇ ਬਾਰੇ'। ਹੈਲੋ। ਹੈਲੋ। ਹੈਲੋ। ਹੈਲੋ, ਹੈਲੋ। ਨੀਏ ਕਰਨਾ ਚਾਹੁੰਦਾ ਸੀ ਕੇ ਐਡੂਕੋਨਸ-ਅਜੂਕੇਸ਼ਨ ਦੇ ਬਿਨਾਂ ਸਾਨੂੰ ਕੁਛ ਨਹੀਂ ਮਿਲ ਸਕਦਾ ਹਨਾ। ਹਨਾਂ ਵੀਰੇ।
ਐਜੂਕੇਸ਼ਨ ਹਾਂਜੀ, ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਹੈ ਤੱਦ ਹੀ ਤਾਂ ਸੋਸ਼ਲ ਕਰ ਪਾਓਗੇ ਨੀ ਤੇ ਫਿਰ ਕੁਛ ਨੀ ਕਰ ਪਾਓਗੇ ਤੁਸੀ।
ਹਾਂਜੀ ਹਾਂਜੀ ਐਜੂਕੇਸ਼ਨ ਨਾਲ ਕਿਸੇ ਨੂੰ ਨੌਕਰੀ
ਨੌਕਰੀ ਵੀ ਨੀ ਮਿਲਦੀ ਸਹੀ ਗੱਲ ਐ। ਨੀ ਏ ਸਹੀ ਗੱਲ, ਵੈਸੇ ਤਾਂ ਅੱਜ ਕੱਲ ਐਜੂਕੇਸ਼ਨ ਮਿਲੇਗੀ ਤਦ ਈ ਕੁਛ ਹੋਏਗਾ।
ਹਾਂਜੀ ਹਾਂਜੀ, ਨਾਲੇ ਮੇਨ ਨੋਲਜ ਹੋਣੀ ਚਾਹੀਦੀ ਆਪਣੀ।
ਹਾਂਜੀ ਨਾਲ ਸਕਿੱਲ ਹੋਣੀ ਚਾਹੀਦੀ ਏ ਨਾਲ ਜਿਵੇਂ ਤੁਸੀਂ ਤੁਸੀਂ ਪੜ੍ਹਾਈ ਕੀਤ ਕੀਤੀ ਏ, ਅੱਜ ਕੱਲ੍ਹ ਤਾਂ ਦਸਵੀ -ਬਾਰਵੀਂ ਸਾਰੇ ਕਰ- ਕੁਰਕੇ ਬਾਹਰ ਜਾਣ ਦੀ ਸੋਚਦੇ ਏ। ਹਨਾਂ।
ਹਾਂਜੀ ਹਾਂਜੀ।
ਦਸਵੀਂ, ਬਾਰਵੀਂ ਕਰਕੇ ਸਾਰੇ ਬਾਹਰ ਜਾਣ ਦਾ ਸੋਚਦੇ ਐ।
ਹਾਂਜੀ ਜੋ ਨਾਲ ਇੱਥੇ ਆਪਣੀ ਡਿਗਰੀ ਕਰਕੇ ਆਪਣਾ ਜੋਬ ਲੱਗ ਜਾਏਗੀ।
ਹੁਣ ਡਿਗਰੀ ਕਰਕੇ ਖਾਂਦੇ ਵੱਡੀ- ਵੱਡੀ ਡਿਗਰੀ ਲੈ ਕੇ ਵੀ ਬੈਠੇ ਨੇ ਅੱਜ ਕੱਲ੍ਹ।
ਹਾਂਜੀ ਹਾਂਜੀ ਉਹ ਫਿਰ ਉਹਨਾਂ ਕੋਲ ਸਕਿੱਲ ਵਗੈਰਾ ਘੱਟ ਹੁੰਦੀ ਨਾ।
ਸਕੀਲ ਵੈਲੂ ਹੈਗੀ ਏ ਅੱਜ ਕੱਲ ਸਾਡੇ ਤੇ ਨੌਕਰੀਆਂ ਵੀ ਨੀ ਮਿਲਦੀਆ ਸਾਰੀਆ ਅੱਜ ਕੱਲ ਤੇ।
ਹਾਂਜੀ ਹਾਂਜੀ ਨਾਲੇ ਕਿਸਮਤ ਵੀ ਚਾਹੀਦੀ ਉਹਨਾਂ ਦੀ ਨੌਕਰੀ ਵਾਸਤੇ।
ਕਿਸਮਤ ਨੂੰ ਸਕਿਲ਼ ਚਾਹੀਦੀ ਏ ਭਾਜੀ। ਸਕੀਲ ਬਚਾਰੀ ਕਿਸਮਤ ਹੋਣੀ ਚਾਹੀਦੀ ਐ। ਹਾਂਜੀ ਬਿਲਕੁਲ ਸਹੀ ਅੱਜ ਕੱਲ ਉਹ ਅੱਜ ਕੱਲ੍ਹ ਦੇ ਬੱਚੇ ਸਰਕਾਰੀ ਜੋਬ ਪੇਪਰ ਕਲੀਅਰ ਕਰਦੇ ਨੇ, ਪੇਪਰ ਕਲੀਅਰ ਕਰ ਏਨੇ ਵਧੀਆ ਕਾਲਜ ਮਿਲ ਜਾਂਦਾ ਉਹਨਾ ਨੂੰ।
ਪੇਪਰ ਕਲੀਅਰ ਕਰ ਦਿੰਦੇ ਵੀ ਨਾਲ ਓਦੇ ਵਾਸਤੇ ਕਿਸਮਤ ਚਾਹੀਦੀ ਹੁੰਦੀ ਐ। ਜੇ ਕਿਸਮਤ ਚਾਹੀਦੀ ਹੁੰਦੀ ਯਾ ਕਾ ਇਹਦੇ ਨਾਲ ਕਾਸ਼ਟ ਦਾ ਫਰਕ ਹੁੰਦਾ। ਥਰਟੀ ਪਰਸੈਂਟ ਜਨਰਲ ਕਾਸਟ ਨੂੰ ਨੌਕਰੀ ਮਿਲਦੀ ਐ।
ਅੱਜ ਕੱਲ੍ਹ ਦੇ ਪੇਪਰ ਦੇ ਪੇਪਰ ਦੇਣ ਦੇ ਕਾਰਨ ਪ ਉਹ ਪੇਪਰ ਪੈਸੇ ਦੇ ਵਿੱਚ ਵਿਕਣ ਲੱਗ ਗਿਆ ਭਾਜੀ ਵੇਖੋ ਸੀਓਟੀ ਦਾ ਤੇ ਨੀਟ ਦਾ ਪੇਪਰ ਨੀਟ ਦਾ ਪੇ, ਨੀਟ ਦਾ ਪੇਪ, ਨੀਟ ਦਾ ਪੇਪਰ ਵੀ
ਮੇਲ ਨੀ ਕਰਨਾ ਆਦਾ ਉਹੀ -ਉਹੀ ਅੱਜ ਕੱਲ੍ਹ ਉਹੀ ਹੋਈ ਜਾਂਦਾ ਪਿਆ।
ਹਾਂਜੀ ਹਾਂਜੀ। ਨਾਲੇ ਉਹ ਪੇਪਰ ਬਹੁਤ ਮੁਸ਼ਕਿਲ ਹੁੰਦੇ ਨੇ ਨੀਟ ਪੇਪਰ ਕਲੀਅਰ ਕਰਨੇ।
ਭਾਜੀ ਵਿਚ ਜਾਂਦਾ ਵਿਚ ਜਾਂਦਾ। ਪੈਸਿਆ ਦਾ ਵਿਕ ਜਾਂਦਾ ਏ ਨੀਟ ਦੇ ਪੇਪਰ ਬੱਚੇ ਨੇ ਕਿੰਨੀ ਤਿਆਰੀ ਕੀਤੀ ਹੋਣੀ ਹੈ ਹੁਣ ਉਹ ਚਲਾ ਗਿਆ। ਹਾਂਜੀ, ਹਾਂਜੀ ਪੇਪਰ ਲੀਕ ਹੋਇਆ ਹੋ ਨੀਟ ਦਾ ਵੀ ਹੋ ਗਿਆ ਸੀ। ਟੀ ਦਾ ਵੀ ਹੋ ਗਿਆ ਸੀ। ਹਾ ਭਾਜੀ ਅੱਜ ਤੁਸੀਂ ਕਹਿ ਰਹੇ ਸੀ ਹਣੇ ਤੁਸੀਂ ਕਹਿ ਰਹੇ ਸੀ ਕਾਸਟ ਦੇ ਬਾਰੇ ਵੀ।
ਹਾਂਜੀ ਹਾਂਜੀ ਹਾਂਜੀ। ਓਵੇ ਪਤਾ ਕੀ ਉੱਥੇ ਥਰਟੀ ਪਰਸੈਂਟ ਜਨਲ ਕਾਸਟ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਸਰਕਾਰੀ ਨੌਕਰੀ। ਬਸ਼ੱਕ ਹਾਂਜੀ-ਹਾਂਜੀ, ਹਾਂਜੀ। ਹਾਂਜੀ ਜੇ ਕੀ ਨਾਮ ਚ ਤੁਹਾਡੇ ਨੰਬਰ ਜਾਦਾ ਆਏ ਨਾ ਜੇਕਰ ਤੁਹਾਡੇ ਨੰਬਰ ਜਾਦਾ ਆਏ ਨੇ ਤੇ ਤੁਹਾਡੇ ਤੋਂ ਨੀਚੇ ਵਾਲਾ ਓਹੈਗਾ ਸੀ ਐਸਸੀ ਯਾ ਜਰਨਲ ਵਾਲਾ ਤੇ ਨੌਕਰੀ ਉਹਨੂੰ ਦਿੱਤੀ ਜਾਏਗੀ ਜਰ ਜਰਨਲ ਵਾਲੇ ਨੂੰ।
ਗਾ ਸੀ ਉਹ ਹਰ-ਹਰ ਵਾਰੀ ਹਰ ਵਾਰੀ ਇੱਕ ਨੰਬਰ ਤੋਂ ਰਹਿ ਰਿਹਾ ਸੀ ਉਹਦੀ ਕਾਸਟ ਸੀ ਜਰਨਲ। ਜਰਨਲ ਦਾ ਕੱਟ ਓਫ ਘੱਟ ਹੁੰਦਾ। ਹਨਾ ਜੀ ਸਦਾ ਘੱਟ ਹੁੰਦਾ ਜਾ ਉਹ, ਉਹ ਹੈਗੇ ਵੀ। ਜਰਨਲ ਸੀ ਉਹ ਹਰ ਵਾਰੀ ਇੱਕ ਪੁਆਇੰਟ ਚੋਂ ਪਿੱਛੋਂ ਰਹਿ ਰਿਹਾ ਸੀ। ਜੋ ਹੁੰਦਾ ਉਹ ਐਸਸੀ ਵਗੈਰਾ ਹਣ ਵਧੀਆ ਨੰਬਰ ਤੋਂ ਹੋ ਜਾਂਦਾ ਕਲੀਅਰ। ਇਹ ਬੜਾ ਸਿਆਪਾ ਵੇ ਕਾਸ਼ਟ ਦੇ ਰੀ ਰਿਲੇਟਿਵ। ਐ ਤੇ ਹੋਣੀ ਚਾਹੀਦੀ ਸਾਡੇ ਇ ਕਾਸਟ ਰਿਟਡ ਕੁਛ ਹੋਣਾ ਨੀ ਚਾਹੀਦਾ ਇਨਾਂ ਨੇ ਕਾਸਟ ਦੇ ਰਿਲੇ ਕੰਮ ਕੀ ਸਾਰਾ ਬੇਕਾਰ ਬਹੁਤ ਬਾ ਗਲਤ ਹੈ ਸਰਕਾਰ ਨੇ ਕੀਤਾ ਜੋ ਵੀ ਹੈ।
ਹਾਂਜੀ-ਹਾਂਜੀ ਨਾਲ ਦੀ ਅੱਜ ਕੱਲ੍ਹ ਐਜੂਕੇ ਮਏ ਨੀ ਆਪਣੀ ਮਿਹਨਤ ਵੀ ਹੋਣੀ ਚਾਹੀਦੀ ਕਿਸੇ ਨੇ ਗੱਲ ਕਰਨੀ ਇੰਗਲਿਸ਼ ਵਿੱਚ। ਜਿੰਮ ਮਾਸੀਟ ਵਗੈਰਾ ਪੜਨ।
ਕੁਛ ਹਾਂਜੀ ਉਹ ਤਾਂ ਸਭ ਨੂੰ ਆਉਂਦੀ ਹੈ ਅੱਜ ਕੱਲ੍ਹ ਨੌਵੀਂ ਦਸਵੀਂ ਵੀ ਦਸਵੀਂ ਤੁਸੀਂ ਇੱਥੇ ਵੇਖ ਲੋ ਸਾਡੇ ਇੱਥੇ ਸਾਡੇ ਇੱਥੇ ਦਸਵੀਂ ਤੋਂ ਛੋਟੀ ਕਲਾਸ ਲੈ ਕੇ ਬਾਰਵੀਂ ਤੱਕ। ਫੀਸ ਪੈਹੇ-ਪੈਹੇ ਦੇਣੇ ਪੈਂਦੇ ਐਜੂਕੇਸ਼ਨ ਬਾਹਰਲੇ ਦੇਸ਼ ਲੋ ਫ੍ਰੀ ਹੁੰਦਾ ਬਿਲਕੁਲ। ਇਹ ਕੰਮ ਬਾਰ ਦੇ ਬਾਰ ਸਿਰਫ ਡਿਗਰੀ ਤੇ ਪੈਸੇ ਹੁੰਦੇ
ਹਾਂਜੀ-ਹਾਂਜੀ ਹੁਣ ਤਹਨੂੰ ਬਾਹਰ ਦੇਸ਼ ਚ ਬਾਰ ਦੇ ਤੁਹਾਨੂੰ ਬੇਸਿਕ ਪੜ੍ਹਾਈ ਕਰਾ ਦੇਣਗੇ ਉਹ ਬਾਕੀ ਤੁਸੀਂ ਉਸ ਤੋਂ ਉਹ ਅੱਗੇ ਕਰਨਾ ਚਾਹੁੰਦੇ ਡਿਗਰੀ ਲੈਣਾ ਚਾਹੁੰਦੇ ਹੋ ਫੇਰ ਤੁਹਾਨੂੰ ਪੈਸੇ ਲਾਉਣੇ ਪੈਂਦੇ ਨੇ। ਹਾਂਜੀ-ਹਾਂਜੀ।
ਹਾਂਜੀ ਸਹੀ ਗੱਲ ਹੈ ਬਿਲਕੁਲ।
ਹਾਂਜੀ-ਹਾਂਜੀ।
ਇਹ ਹਿਸਾਬ ਨਾਲ ਤੁਂ ਬਾਹਰ ਦੇ ਦੇਸ਼ ਵਧੀਆ ਜਾਵੇਂ ਬੱਚੇ ਅੱਜ ਕੱਲ੍ਹ ਪੜ੍ਹ ਪੜ੍ਹਨ ਬਾਹਰ ਜਾਂਦੇ ਨੇ ਹੈ ਨਾ ਜੀ। ਡਿਬਾਰੀ ਕਰਕੇ ਸਿੱਦਾ ਚੜੀ
ਹਾਂਜੀ-ਹਾਂਜੀ।
ਵਧੀਆ ਕਰਦੀ ਆ ਉਥੇ, ਕ‌ਈ ਲੈਕਚਰ ਲਾ ਕੇ ਚਲੇ ਜਾਂਦੇ ਨਾਲ ਬਾਹਰ। ਕੋਈ ਕੁ ਕਿਸੇ ਦਾ ਕੁ
ਹਾਂਜੀ, ਹਾਂਜੀ। ਹੈਲੋ, ਹੈਲੋ। ਹੈਲੋ, ਹੈਲੋ।
ਹਾਂਜੀ, ਹਾਂਜੀ ਹਾਂਜੀ ਭਾਜੀ, ਬੋਲੋ-ਬੋਲੋ, ਬੋਲੋ
ਹਾਂਜੀ, ਤੁਸੀਂ ਕੈ ਰੇ ਸੀ ਓ ਬਾਰ ਦੇ ਦੇਸ਼ ਦਾ
ਬਾਹਰ ਦੇ ਦੇਸ਼ ਬਾਹਰ ਦੇ ਦੇਸ਼।
ਤੁਸੀਂ ਵੀ ਬਾਰ ਦੇ ਦੇਸ਼ 'ਚ ਡਿਗਰੀ ਵਗੈਰਾ ਮਿਲਦੀ ਏ ਤੇ, ਓਦਰ ਪੜ੍ਹਾਈ ਵਗੈਰਾ-
ਹਾਂਜੀ, ਬਾਰ ਦੇ ਦੇਸ਼ ਜਿਵੇਂ ਤੁਸੀਂ ਡਿਗਰੀ ਮੈਡਮਾ ਟੀਚਰ ਵਧੀਆ ਟਰੀਟ ਕਰਦੇ ਨੇ ਓਥੇ। ਸਾਡੇ ਓਥੇ ਇਕ ਲੈਕਚਰ ਲਾ ਕੇ ਨਾਲ ਈ ਚਲੇ ਜਾਣਗੇ ਬਾਰ ਬਲਕੀ ਕਈ ਅ ਬਚ, ਹਾਂਜੀ ਜਿਨੇ ਪੜ੍ਹਨਾ ਪੜ੍ਹੋ, ਜਿਨੇ ਪੜ੍ਹਨਾ, ਨਈ ਪੜ੍ਹੋ, ਨਾ ਪੜੋ। ਓੱਥੇ ਦੇ ਵੀ ਬੱਚਿਆਂ ਦੀ ਬੋਤ ਜ਼ਿਆਦਾ ਮੰਨੀ ਜਾਂਦੀ ਐ, ਬਾਰ ਦੇਸ਼ ਚ ਬੱਚ ਬੱਚੇ ਇਸ
ਜੇ ਬੱਚਿਆਂ ਨੂੰ ਸਮਝ ਨੀ ਆਇਆ, ਓਨੂੰ ਦੁਬਾਰਾ ਕਰਾ ਸਕਦੇ ਨੇ।
ਬੱਚਿਆਂ ਦੀ ਸਬ ਸੇ ਜ਼ਾਦਾ, ਸਭ ਸੇ ਜ਼ਾਦਾ ਬੱਚਿਆਂ ਦੀ ਮੰਨੀ ਜਾਂਦੀ ਉਥੇ ਹਾਂਜੀ, ਬਹੁ ਜਾਦਾ ਬੱਚੇ ਨੇ। ਮੰਨ ਜਾਂਦੀ ਹੈ ਹਨਾ ਜੀ ਮੰਦੇ ਬਾਹਰ ਦੀ ਕਿ ਪੜ੍ਹਾਈ ਬਹੁਤ ਵਧੀਆ ਹੈਗੀ ਹ
ਤੇ ਪਤਾ ਕੀ ਬਾਰ ਦੇ, ਬਾਰ ਦੇ ਦੇਸ਼ ਵਿੱਚ ਬਲਕਬੋਰਡ ਬਹੁਤ ਵੱਡ ਹੁੰਦੇ ਉਹ ਪ੍ਰੋਜੈਕਟਰ ਹੁੰਦੇ ਨਾ ਪ੍ਰੋਜਕਟਰ ਬੈਕਬੋਰਡ। ਹੋਰ ਤਾਂ ਸਾਰੇ ਹੀ ਰਹਿੰਦੇ ਨੇ ਹਾਂਜੀ-ਹਾਂਜੀ। ਜਿਹਨ ਬਹੁਤ ਵੱਡੇ ਨੇ ਜਿ ਜਿਨੇ ਇੱਕ ਵਾਰੀ ਨਾ ਸਾਰਾ ਜਿਹੜਾ ਕੰਮ ਕਰਨ ਲ ਹੁੰਦਾ ਉਹ ਨੇ ਦਿਨ ਚ ਉੱਪਰ ਲਿਖ ਦਿੰਦੇ ਨੇ ਉਹ।
ਹਾਂਜੀ ਸਹੀ ਗੱਲ ਹੈ।
ਹਾਂਜੀ। ਹ ਹਾਂਜੀ-ਹਾਂਜੀ ਅੱਜ ਦੇ ਟਾਈਮ ਤੇ ਬਹੁਤ ਜ਼ਰੂਰੀ ਹੈ। ਹਾਂਜੀ।
ਮੈਨੂੰ ਲੱਗਦਾ ਵ ਕਿ ਆ ਬਿਨਾਂ ਕੁਛ ਹੈ ਹੀ ਨਈ ਅੱਜ ਪਰ ਅੱਜ ਕੱਲ੍ਹ ਤੇ ਜਿਵੇਂ ਤੁਸੀਂ ਕੋਈ ਵੀ ਕੋਰਸ ਕੀ ਤਾ। ਪਰਾਵੇਟ ਵਿੱਚ ਚਲੇ ਜਾਓ ਪ੍ਰਾਈਵੇਟ ਵਿੱਚ, ਪ੍ਰਾਈਵੇਟ ਜੋਬ ਲੈਣਾ ਚ ਤੁਹਾਨੂੰ ਵੀਹ ਹਜ਼ਾਰ ਤੋਂ ਸਟਾਰਟਿੰਗ ਹੋਏਗੀ। ਇਹਨਾ ਦਾ ਬੰਦਾ ਦਿਹਾੜੀ ਤੇ ਕਮਾ ਲੈਂਦਾ ਯਾਰ ਹਨਾ ਜੀ ਸਤਾ ਅੱਜ ਕੱਲ ਤੇ ਹੁਣ ਬੜੀ ਹੋ ਗਈ ਹੈ। ਮਹਿੰਗਾਈ ਬੋਤ ਜਾਦਾ ਹੋ ਗਈ ਏ। ਅੱਜ ਕੱਲ ਹਾਂਜੀ-ਹਾਂਜੀ ਹਾਂਜੀ-ਹਾਂਜੀ ਵੀ ਜਾਦਾ ਕੁ ਕੁਛ ਹੋ ਨੀ ਬਣਦਾ ਹਨਾ ਜੀ। ਸਈ ਗੱਲ ਹੈ ਬਿਲਕੁਲ ਹਾਂਜੀ ਵੀਹ ਹਜ਼ਾਰ ਤੱਕ ਕੁਛ ਹੁੰਦਾ ਹੀ ਵੈਸੇ ਮੇਰੇ ਸਾਬ ਨਾ ਤੇ
ਹਾਂਜੀ-ਹਾਂਜੀ
ਐਜੂਕੇਸ਼ਨ ਤੇ ਬੋਤ ਜ਼ਰੂਰੀ ਹੈਗੀ ਵੈਸੇ ਮੇਰੇ ਹਿਸਾਬ ਨਾਲ ਤੇ ਹਨਾ ਜੀ।
ਹਾਂਜੀ-ਹਾਂਜੀ ਐਜੂਕੇਸ਼ਨ ਤਾਂ ਬੋਤ ਜ਼ਰੂਰੀ ਹੈਗੀ ਅੱਜ ਕੱਲ੍ਹ ਨਿੱਕੇ-ਨਿੱਕੇ ਛੋਟੇ ਹੁੰਦੇ ਬੱਚਿਆਂ ਨੂੰ ਸਕੂਲ ਪਾਈ ਜਾਂਦਾ ਹੁੰਦਾ ਕਿਉਕਿ ਉਹਨਾਂ ਦੀ ਐਜੂਕੇਸ਼ਨ ਪੂਰੀ ਹੋ ਸਕੇ। ਉਹਨਾਂ ਨੂੰ ਅੱਗੇ ਜਾ ਕੇ ਦਿੱਕਤ ਨਾ ਆਏ।
ਹਾਂਜੀ-ਹਾਂਜੀ
ਹਨਾ ਵੀਰੇ
ਸਈ ਗੱਲ ਐ ਹਾਂਜੀ-ਹਾਂਜੀ
ਹੋਰ ਵੀ ਤੁਹਾਡਾ ਓਪੀਨੀਅਨ ਵਗੈਰਾ ਹੈਲੋ
ਹਾਂਜੀ-ਹਾਂਜੀ ਬੋਲੋ-ਬੋਲੋ ਹਾਂਜੀ ਮੈਂ ਓਪੀਨੀਅਨ ਹੈਗਾ। ਸਭ ਨੂੰ ਪੜ੍ਹਨਾ ਚਾਹੀਦਾ। ਸਭ ਨੂੰ ਪੜਨਾ ਚਾਹੀਦਾ। ਹਾਂਜੀ ਪੜ੍ਹਨਾ ਚਾਹੀਦਾ ਨਾਲ ਸਕਿਲ- ਸਕਿਲ ਜ਼ਰੂਰਤ ਹੋਣੀ ਚਾਹੀਦੀ ਸਕਿਲ ਬੋਤ ਜ਼ਰੂ ਰੀ ਨਾ ਵੈਸੇ
ਜੇ ਵੀਰੇ ਆਪ ਪੜ੍ਹਾਈ ਕਰ ਰਿਆ ਨਾ ਸਾਨੂੰ ਤੇ ਲਵਾਈ ਕਰਨਾ ਚਾਹੀਦਾ ਐਵੇਂ ਵਰਨਾ ਘਰ ਦੇ ਪੈਸੇ ਵੀ ਖਰਾਬ ਹੁੰਦੇ ਨੇ।
ਅੱਜ ਕੱਲ੍ਹ ਯੂਥ ਸਾਰੇ ਕੁੜੀਆਂ ਫਸਾਨ ਦੇ ਚੱਕਰ ਜਾਂਦੇ ਰ ਬਾਰ ਕੋਲੇਜ ਵੀ ਬਾਰ ਖੜੇ ਹੁੰਦੇ ਨੇ ਹਨਾ ਜੀ। ਅੱਜ ਕੱਲ ਕਈਂ-ਕਈਂ-ਕਈਂ-ਕਈਂ ਖੜੀਆਂ ਹੁੰਦੀਆਂ ਹੈ ਘਰ ਦੇ
ਹਾਂਜੀ-ਹਾਂਜੀ ਹੈਲੋ-ਹੈਲੋ ਹੈਲੋ ਹੈਲੋ ਹੈਲੋ ਹਾਂਜੀ-ਹਾਂਜੀ ਵੀਰੇ ਪਤਾ ਕੀ ਪੜ੍ਹਾਈ ਵੀ ਕਰੋ ਨਾਲ-ਨਾਲ-ਨਾਲ-ਨਾਲ ਸਾਰੇ ਕੰਮ ਕਰੋ।
ਹਾਂਜੀ ਸਈ ਗੱਲ ਐ ਬਿਲਕੁਲ ਔਖੀ ਗੱਲ ਐ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਤੇ ਕੀ ਨਾਮ ਏ ਪੜ੍ਹਾਈ ਸਾਨੂੰ ਕਰਨੀ ਚਾਹੀਦੀ ਏ। ਹੈਲੋ-ਹੈਲੋ ਹੈਲੋ ਹੈਲੋ
ਹੈਲੋ-ਹੈਲੋ
ਹਾਂਜੀ-ਹਾਂਜੀ ਭਾਜੀ ਮੈਂ ਸਮਝ ਗਿਆ ਐਜੂਕੇਸ਼ਨ ਤੇ ਨੈਟਵਰਕ ਦੀ ਬੋਤ ਜਾਦਾ ਦਿੱਕਤ ਹੋਈ ਏ ਅੱਜ ਕੱਲ ਨੈਟ-ਨੈਟ
ਹੈਲੋ
ਫਾਈਵ ਜੀ ਨੈਟਵਰਕ ਹਾਂ ਆ ਫਾਈਵ ਜੀ ਦਾ ਨੈਟਵਰਕ ਹੈਗਾ। ਹਾਂਜੀ ਬੋਤ ਜਾਦਾ ਜ਼ਰੂਰੀ ਐਜੂਕੇਸ਼ਨ ਹਾਂਜੀ।
ਟਵੀਸ਼ਨ ਦੇ ਵਗੈਰਾ ਕੁਛ ਨਈ ਹੁੰਦਾ। ਨਾਲੇ ਐਜੂਕੇਸ਼ਨ ਤੇ ਵੀ ਨਈ ਹੈ।
ਐਜੂਕੇਸ਼ਨ ਅੱਜ ਕੱਲ ਦੀ ਐਜੂਕੇਸ਼ਨ ਵਿਚ ਪੜ੍ਹਾਂਦਾ ਈ ਏ ਸਾਨੂੰ ਪੜ੍ਹਾਂਦੇ ਬਾਬਰ ਦੇ ਬਾਰੇ ਜੋ ਪਿਛਲੇ ਟਾਈਮ ਚ ਜੋ ਅੱਜ ਕੱਲ ਚਲੋ ਓ ਉਹ ਨੀ ਪੜਾਂਦੇ
ਹਾਂਜੀ ਓ ਨੀ ਪੜਾਂਦੇ। ਹਾਂਜੀ, ਹਾਂਜੀ ਨਾਲੇ ਹੈਬਿਟਸ ਦੇ ਨਾਲ ਨਾ ਸਾਨੂੰ ਮੈਂ ਮੈਨਰਜ ਵੀ ਹੋਣੀ ਚਾਈਦੀ ਐ।
ਬਾਬਰ ਦੇ ਬਾਰੇ ਪੜ੍ਹਾਂਦੇ ਬਾਬਰ ਸਾਡੇ ਨੌਕਰੀ ਦਿੰਦਾ
ਹਾਂਜੀ, ਹਾਂਜੀ ਹਾਂਜੀ, ਹਾਂਜੀ
ਪੜਾਈ ਹੋਣੀ ਚਾਈਦੀ ਏ ਬਿਲਕੁਲ ਨੋਰਮਲ ਜੀ ਹੋਣੀ ਚਾਈਦੀ ਐ।
ਹਾਂਜੀ, ਹਾਂਜੀ ਹਾਂਜੀ, ਹਾਂਜੀ ਹੈਲੋ?
ਬੌਤ ਜ਼ਿਆਦਾ ਸਕਿਲ ਦਾ ਡਵੈਲਪ ਹੋਣਾ ਬੌਤ ਜ਼ਿਆਦਾ ਜ਼ਰੂਰੀ ਏ। ਪੜ੍ਹਾਈ ਕਰਨੀ ਐ ਤੇ ਹੈਨਾ ਜੀ ਮੇਰੇ ਸਾਬ ਨਾ।
ਦਿਲ ਲਗਾ ਕੇ ਕਰੋ ਸਭ ਕੁਛ ਕਰੋ ਪੜ੍ਹਾਈ ਪੜ੍ਹਾਈ ਦੇ ਟੈਮ ਤੇ ਪੜ੍ਹਾਈ ਕਰੋ ਬਸ।
ਅੱਜ ਕੱਲ ਦੇ ਬੱਚੇ ਆਸ਼ਕੀ ਸਭ ਕੁਜ ਆਸ਼ਕੀ ਕਰਨ ਦੇ ਵਿ ਲੱਗੇ ਨੇ ਆਸ਼ਕੀ ਕਰਨ ਲੱਗੇ ਨੇ ਹਾਂਜੀ।
ਹਾਂਜੀ, ਹਾਂਜ
ਪੜ੍ਹਾਈ ਕਰੋਗੇ ਢੰਗ ਨਾਲ ਤੇ ਢੰਗ ਦੇ ਨੰਬਰ ਮਿਲਾਂਗੇ। ਤਾਡੀ ਵਧੀਆ ਵਧੀਆ ਡਿਗਰੀ ਵਧੀਆ ਕੋਲਜ ਚ ਏਡਮਿਸ਼ਨ ਹੋਏਗਾ। ਚਲੋ ਜੀ ਚੰਗਾ ਤਾਡੇ ਨਾਲ ਮੈਂ ਬਾਅਦ ਚੋਂ ਗੱਲ ਬਾਅਦ ਚੋਂ ਗੱਲ ਕਰਦੇ ਆ ਚੰਗਾ ਜੀ ਸਾਸ਼੍ਰੀਕਾਲ। ਮੈਨੂੰ ਵੀ ਬੌਤ ਵਧੀਆ ਲੱਗਿਆ ਸਾਸ਼੍ਰੀਕਾਲ ਜੀ।